ਹਾਂਜੀ
ਹਾਂਜੀ ਠੀਕ ਹੈ ਜੀ
ਹ ਹੋਰ ਘਰੇ ਸਾਰੇ ਠੀਕ ਨੇ ਜੀ
ਹਾਂਜੀ ਠੀਕ ਹੈ, ਤੁਹਾਡੀ ਨਾ ਥੋੜ੍ਹੀ ਆਵਾਜ਼ ਘੱਟ ਆਉਂਦੀ ਪਈ ਹੈ
ਹਾਂਜੀ-ਹਾਂਜੀ ਹੈਲੋ
ਹਾਂਜੀ-ਹਾਂਜੀ ਹੁਣ ਆ ਗਈ ਏ
ਹਾਂਜੀ ਹੋਰ ਸੁਣਾਓ ਜੀ ਘਰੇ ਠੀਕ ਨੇ ਸਾਰੇ
ਸਾਰੇ ਠੀਕ ਨੇ ਤੁਹਾਡੇ ਘਰ
ਹਾਂਜੀ, ਸਾਰੇ ਵਧੀਆ ਜੀ ਵਧੀਆ ਤੁਸੀਂ ਸੁਣਾਓ ਜੀ ਹੋਰ ਹੋ ਗਏਰ ਰੋਟੀ-ਰੋਟੀ ਖਾ ਲਈ ਦੀ
ਜੀ ਰੋਟੀ ਖਾ ਲਈ ਤੁਸੀਂ ਖਾ ਲਈਏ
ਹਾਂਜੀ-ਹਾਂਜੀ ਉਹ ਪੁੱਛਣਾ ਸੀ ਵੀਰ ਜੀ ਤੁਹਾਡੇ ਕੋਲੋਂ ਕਿ ਅਹ ਓਨਲਾਈਨ ਸ਼ੋਪਿੰਗ ਵਧੀਆ ਹੁੰਦੀ ਐ ਜ਼ਿਆਦਾ ਜਾਂ ਔਫਲਾਈਨ ਸ਼ੋਪਿੰਗ ਵਧੀਆ ਹੁੰਦੀ?
ਦੇਖੋ ਮੈਂ ਤੁਹਾਨੂੰ ਦੱਸਦਾ ਓਨਲਾਈਨ ਸ਼ੋਪਿੰਗ ਵਿੱਚ ਕੀ ਤੇ ਆਪਾਂ ਸਾਈਜ਼ ਦਾ ਮਤਲਬ ਫ਼ਰਕ ਪੈ ਜਾਂਦਾ ਕਦੀ ਕਦਾਰ, ਮਤਲਬ ਕੋਈ ਸਾਈਜ਼ ਵੱਡਾ ਘੱਟ ਆ ਜਾਂਦਾ ਐ, ਕੋਈ ਕੁਆਲਿਟੀ ਘੱਟ ਆ ਜਾਂਦੀ ਐ, ਕੋਈ ਪ੍ਰਾਈਜ਼ ਵਾਧੂ ਹੁੰਦਾ ਐ।
ਹਾਂਜੀ ਜੀ।
ਮਤਲਬ ਔਫਲਾਈਨ ਵਿੱਚ ਇਹ ਸਾਰੇ ਕੰਮ ਠੀਕ ਹੋ ਜਾਂਦੇ ਨੇ, ਸਾਈਜ਼ ਵੀ ਠੀਕ ਮਿਲ ਜਾਂਦਾ ਐ। ਤੇ ਕੁਆਲਿਟੀ ਵੀ ਆਪਾਂ ਦੇਖ ਸਕਦੇ ਆ, ਕਿ ਕਿੱਦਾਂ ਦੀ ਏ। ਫਿਰ ਆਪਾਂ ਭਾਓ ਤੋਲ ਵੀ ਕਰ ਸਕਦੇ ਨੇ।
ਹਾਂਜੀ- ਹਾਂਜੀ।
ਹ
ਬਸ ਜੀ ਮੈਂ ਇਹ ਸੋਚ ਰਹੀ ਸੀਗੀ, ਉਹ ਇੱਕ ਵਾਰੀ ਆਪਾਂ ਮੰਗਵਾਇਆ ਸੀ ਔਫਲਾਈਨ ਆਹ ਮੀਸ਼ ਸ਼ੋ ਤੋਂ ਹੀ ਮੰਗਵਾ ਰੱਖਿਆ ਸੀ, ਉਹਦਾ ਨਾ ਹਾਂ ਉਹਦਾ ਕੱਪੜਾ ਵਧੀਆਂ ਨੀ ਨਿਕਲ਼ਿਆ ਸੀ ਵੀਰ ਜੀ। ਤੇ ਮੈਂ ਤਾਂਹੀ ਸੋਚਿਆ ਕਿ ਤੁਹਾਡੇ ਕੋਲ ਸਲਾਹ ਲੈ ਲਈ ਐ, ਕਿ ਬਈ
ਉਹਦਾ, ਉਹਦਾ ਰੰਗ ਨਾ ਗਿਰਦਾ ਜਾਂਦਾ, ਮਤਲਬ ਰੰਗ ਨਾ ਫੇਡ ਹੁੰਦਾ ਰਹਿੰਦਾ ਹਲਕਾ- ਹਲਕਾ, ਤੇ ਫ਼ੇਰ ਉਹਦੀ ਕੁਆਲਿਟੀ ਨਾ ਮਤਲਬ ਮਾੜੀ ਜਿਹੀ ਹੁੰਦੀ ਐ, ਅਗਰ ਤੁਸੀਂ ਓਫਲਾਈਨ ਵੇਖੋ ਓਫਲਾਈਨ ਤੁਸੀਂ ਕੱਪੜਾ ਵੀ ਵੇਖ ਲੋਗੇ, ਤੇ ਸਾਰੀ ਕੁਆਲਿਟੀ ਵਗੈਰਾ ਵੀ ਆਪਣੇ ਆਪ ਚੈੱਕ ਕਰ ਲਓਗੇ, ਤੇ ਬੰਦੇ ਨੂੰ ਮਤਲਬ ਸ਼ੁਕਰ ਹੁੰਦਾ ਕਿ ਬਾਈ ਆਪਾਂ ਵੇਖ ਲਿਆ ਕੱਪੜਾ ਇਹੀ ਕੱਪੜਾ ਲਾਇਆ ਆ ਅਸੀ, ਹੁਣ ਔਫਲਾਈਨ ਚ' ਔਨਲਾਈਨ ਚ ਤਾਂ ਕਈ ਪਤਾ ਹੀ ਨਹੀਂ ਚੱਲਦਾ ਕਿਹੜਾ ਆ ਰਿਹਾ ਸਾਨੂੰ ਵੀ ਟੈਨਸ਼ਨ ਰਹਿੰਦੀ, ਕਿਹੜਾ ਆਏਗਾ ਕਿਹੋ ਜਿਹਾ ਆਏਗਾ।
ਹਾਂਜੀ, ਦਿਖਾਉਂਦੇ ਕੁਛ ਨੇ, ਹੋਰ ਦਿੰਦੇ ਕੁਛ ਨੇ ਜੀ ਆਹ ਜਾਹ ਚੱਕਰ ਜਾਹਾ ਲੱਗਦਾ ਜੀ।
ਹਾਂਜੀ ਹਾਂਜੀ, ਇਹੋ ਹੀ ਤਾਂ ਚੱਕਰ ਹੁੰਦਾ ਐ, ਲੇਕਿਨ ਕੋਈ ਕੋਈ ਲੋਕ ਟਰਸਟ ਕਰ ਲੈਂਦੇ ਆ ਹੈ, ਤੇ ਫੇਰ ਕੋ ਓਨਲਾਈਨ ਮੰਗਵਾ ਲੈਂਦੇ ਆ ਕੋਈ- ਕੋਈ ਚੀਜ਼ਾਂ, ਜੈਸੇ ਕੱਪੜੇ ਹੋ ਗਏ ਤੇ ਚੱਪਲ
ਹਾਂਜੀ- ਹਾਂਜੀ ਉਹ ਤੇ ਹੈ ਜੀ
ਜੀ।
ਜ਼ਿਆਦਾਤਰ ਵੈਸੇ ਨਾ ਆਪਾਂ ਤੇ ਔਨਲਾਈਨ ਸ਼ੋਪਿੰਗ ਕਰੀ ਦੀ, ਮਤਲਬ ਆਪਣੇ ਆਂਢੇ ਗੁਆਂਢੀ ਦੀ ਦੁਕਾਨਾਂ ਹੈਗੀਆਂ ਹੋਰ ਸਾਰੀਆਂ ਉੱਥੋਂ ਹੀ ਲਈਦੇ, ਵੈਸੇ ਜ਼ਿਆਦਾਤਰ ਤਾਂ ਲੁਧਿਆਣਾ ਤੋਂ ਲਈ ਦਾ ਆਪਾਂ ਸਮਾਨ ਜੇ ਕੱਪੜੇ ਕੱਪੜੇ ਹੋ ਗਏ, ਜਿਵੇਂ ਜੋਤੀ ਹਾਂਜੀ। ਜ਼ਿਆਦਾਤਰ ਉਧਰੋਂ ਹੀ ਲੈ ਕੇ ਆਈਦਾ ਜੀ, ਹਾਂਜੀ ਹਾਂਜੀ। ਨਹੀਂ ਨਹੀਂ ਪੰਜਾਬ ਹੈਗੇ ਆ ਜੀ, ਹਾਂਜੀ ਬਸ ਜੀ ਅਹ ਤੁਸੀਂ ਲਾ ਲੋ ਲੁਧਿਆਣੇ ਦੇ ਨੇੜੇ ਹੀ ਹੈਗੇ ਆ ਜੀ, ਹਾਂਜੀ ਹਾਂਜੀ। ਬਸ ਜੀ ਉਧਰੋਂ ਹੀ ਲਈ ਤਾਂ ਏਸੀ ਮਾਰਕੀਟ ਪੈਂਦਾ ਜੀ, ਅਗਰ ਤੁਸੀਂ ਹੋਲਸੇਲ ਦਾ ਕੰਮ ਵੀ ਸ਼ੁਰੂ ਕਰਨਾ ਨਾ, ਜਿਵੇਂ ਘਰ ਸੂ ਸੂਟਾਂ ਦਾ ਕੰਮ ਲਾਉਣਾ ਤੁਸੀਂ ਤੇ ਤੁਸੀਂ ਏ ਸੀ ਮਾਰਕੀਟ ਲੈ ਲਓ, ਗੁਰ ਮੰਡੀ ਹੈਗੀ ਜੀ ਇੰਨੀ ਸਸਤੀਆਂ ਸਤੀ
ਜੀ ਅਸੀਂ ਤਾਂ ਇਧਰੋਂ ਲੋਕਲ ਹੀ ਹੈਗੇ ਆ ਨੇ, ਤੁਹਾਨੂੰ ਜ਼ਿਆਦਾ ਪਤਾ ਹੋਣਾ।
ਹਾਂਜੀ ਹਾਂਜੀ, ਉਹ ਵੀ ਮੈਂ ਦੱਸ ਤੇ ਤੁਹਾਨੂੰ ਅਗਰ ਜਿੰਦਰ ਨੂੰ ਕੱਲ ਨੂੰ ਕੰਮ ਕੁਮ ਕਰਨਾ ਹੋਏ, ਤੇ ਉਹਦੇ ਵਾਸਤੇ ਵੀ ਫਾਇਦੇਮੰਦ ਹੈ। ਕਿ ਕਿਆ ਸ਼ੁਰੂਆਤੀ ਕੰਮ ਨਾ ਸ਼ੁਰੂ ਕਰਨ ਵਾਸਤੇ
ਹਾਂਜੀ ਹਾਂਜੀ ਜੀ, ਉਸ ਲਈ ਤੇ ਫਿਰ ਹੋਲਸੇਲ ਦੁਕਾਨਾਂ ਕਮ ਆਉਂਦੇ ਨੇ, ਫਿਰ ਅਸੀਂ ਡਿਟੇਲ ਤੇ ਸਮਾਨ ਵੀ ਵੇਚ ਸਕਦੇ ਆ।
ਹਾਂਜੀ ਹਾਂਜੀ, ਜਮਾ ਹੀ ਸਹੀ ਗੱਲ ਆ ਜੀ। ਬਸ ਜੀ ਤਦ ਹੀ ਆਪਾਂ ਉੱਧਰੋਂ ਹੀ ਲਈਦਾ ਜਾਂ ਤਾਂ ਅੰਮ੍ਰਿਤਸਰ ਤੋਂ ਲੈ ਲਈ ਦੇ ਕੱਪੜੇ ਜਾਂ ਤੇ ਆਪਾਂ ਲੁਧਿਆਣੇ ਤੋਂ ਲੈ ਲਈਦੇਏ।
ਸੋਹਣਾ ਵੇਖਦਾ ਹੀ ਮੈਂ ਦੇਖਿਆ ਹੀ ਪੱਗ ਵਗੈਰਾ ਵੀ ਸਭ ਤੋਂ ਵਧੀਆ ਅੰਮ੍ਰਿਤਸਰ ਚ ਹੀ ਮਿਲਦੇ ਐ, ਪੰਜਾਬ ਉਤੇ ਮਤਲਬ ਕੱਪੜੇ ਇਨੇ ਵਧੀਆ ਹੁੰਦੇ ਨੇ, ਤੇ ਜੁੱਤੇ ਚੱਪਲ ਵੀ ਇੰਨੇ ਕੇ ਵਧੀਆ ਲੈਦਰ ਦੇ ਮਿਲਦੇ ਨੇ ਉੱਥੇ।
ਹਾਂਜੀ ਹਾਂਜੀ, ਉੱਥੇ ਵਰਗੀ ਰੀਸ ਕਿੱਥੇ ਹੈਗੀ ਜੀ, ਉੱਧਰ ਖਾਣਾ ਵੇਖ
ਜੀ, ਖਾਣਾ ਤਾਂ ਸਭ ਤੋਂ ਵਧੀਆ ਐ ਉੱਧਰ ਦਾ ਓਧਰ ਤੋਂ ਮਤਲਬ ਕੰਪੈਰੀਜ਼ਨ ਅਗਰ ਤੁਸੀਂ ਕਰੋ ਨਾ! ਤਾਂ ਸਭ ਤੋਂ ਵਧੀਆ! ਖਾਣਾ ਪੰਜਾਬ ਤੋਂ ਨਿਕਲੇਗਾ!
ਹਾਂਜੀ ਉਹ ਤਾਂ ਹੈ, ਹੀ ਹੈ, ਜੇ ਤੁਸੀਂ ਆਪ ਹੀ ਦੇਖ ਲਓ ਕਿਤੇ! ਢਾਬੇ ਬਹਿ ਜਾਓ ਤੁਸੀਂ ਕਹੋਗੇ ਇੱਕ ਤੋਂ ਕਿੱਦਾਂ ਤਿੰਨ
ਤੇ ਮਤਲਬ ਕੁਆਲਿਟੀ ਵੀ ਇੰਨੀ ਕੁ ਵਧੀਆ ਹੁੰਦੀ! ਹੈ ਤੇ ਪ੍ਰਾਈਜ਼ ਵੀ ਜਇਜ਼ ਹੁੰਦਾ ਹੈ!
ਹਾਂਜੀ ਫਿਰ ਇਹ ਆ, ਨਾ ਕਿ ਸਾਡੀੇ ਸਿੱਖੀ ਲੱਗੇ ਨੇ, ਸਿੱਖ ਲੱਗੇ ਨੇ ਉੱਧਰ ਵੀ ਆਹ ਸਰਦਾਰ ਬੰਦੇ ਲੱਗੇ ਨੇ ਜੀ ਆਪਣੇ!
ਜੀ ਸਰਦਾਰ ਬੰਦੇ ਕਦੇ ਵੀ ਨਾ, ਆਪਣਾ ਕੰਮ ਸ਼ੁਰੂ ਕਰ ਲਿਆਂਗੇ ਲੇਕਿਨ ਭੀਖ ਨਹੀ! ਮੰਗਾਂਗੇ ਕਦੇ ਵੀ
ਉਹ ਤੇ ਹੈ, ਹੀ ਹੈ, ਤੇ ਨਾਲੇ ਬੇਈਮਾਨ ਨੀ ਕਰਦੇ ਨਾ ਕਿਸੇ ਨਾਲ ਠੱਗੀ ਨੀ! ਕਰਨੀ ਹਾਂਜੀ! ਹਾਂਜੀ ਬਸ ਆਹੀ ਹੈ ਜੀ ਬਸ ਫਿਰ ਬਸ ਚੱਲਦੀ ਜਾ ਰਹੀ ਹੈ ਜੀ ਸੋਚ ਰਹੇ ਹਾ! ਕਿ ਹਾਂ ਬੀ ਸ਼ੋਪਿੰਗ ਕਰਨੀ ਹੈ ਤੇ ਔਨਲਾਈਨ ਕਰਾਂ ਜਾਂ ਔਫਲਾਈਨ ਕਰਾਂ! ਹਾਂਜੀ, ਹਾਂਜੀ ਦਰਬਾਰ ਝੱਗੇ ਗਏ ਆ ਜੀ
ਜੀ ਮੈਂ ਵੀ ਇੱਕ ਵਾਰੀ ਛੋਟਾ ਹੁੰਦਾ ਗਿਆ ਸੀ ਉਸ ਟਾਈਮ ਤੇ ਜਿਆਦਾ ਮਤਲਬ ਭੀੜ ਹੁੰਂਦੀ ਸੀ ਹੁਣ ਤਾਂ ਮਤਲਬ ਲੋਕ ਗਰਮੀ ਕਰਕੇ ਜਾਂਦੇ! ਨੀ ਲੇਕਿਨ ਜਿਤਨਾ ਮਤਲਬ ਦਰਬਾਰ ਸਾਹਿਬ ਜਾਓਗੇ ਮੱਥਾ ਵਗੈਰਾ ਦੇਖੋਗੇ ਉਤਨਾ ਹੀ ਤੁਹਾਡੇ ਲਈ ਗੁਰਦੁਆਰਾ ਜੀ ਕਰਾਂਗੇ
ਸੰਗਤ ਵਾਧੂ ਉਦਾ ਤੇ
ਕੀ ਜੀ
ਮਦਦ ਕੁਛ ਵੀ ਆ ਗਾਜਰ ਸ਼ਾਨਾ ਹੈ! ਕੀ ਤੁਸੀਂ ਲਾਈਨ ਲੱਗੋਗੇ ਅਗਰ ਮੱਥਾ ਟੇਕਣ ਲਈ! ਦੇਖੋ ਜਾਏ ਤਿੰਨ ਘੰਟੇ ਤੁਹਾਡੇ ਲਾਈਨ ਦੇ ਵਿੱਚ ਖਤਮ ਹੋ ਜਾਣੇ ਨੇ!
ਹਾਂਜੀ, ਹਾਂਜੀ ਬਹੁਤ ਟਾਈਮ ਹੀ ਲੱਗਦਾ ਲੋਕਾਂ ਨੂੰ ਸਬਰ ਨੀ ਹੁੰਦੀ!
ਹਾਂਜੀ, ਹਾਂਜੀ
ਲੇਕਿਨ ਉੱਥੇ ਮਜ਼ਾ ਬੜਾ ਆਉਂਦਾ ਹੈ! ਲੰਗਰ ਸੇਵਾ ਵੀ ਚੱਲਦੀ ਹੈ ਕੋਈ ਪੈਸੇ ਦੀ ਵੋ ਦਿੱਕਤ ਨੀ ਹੈ
ਹਾਂਜੀ, ਹਾਂਜੀ ਸੀ ਉੱਧਰ ਜਾ ਕੇ ਸ਼ਹੀਦ ਸ਼ਹਿਬ ਚਲੇ ਜਾਓ ਮੈਂ ਕਹਿਣ ਦੀ ਇੰਨਾ ਆਨੰਦ ਹੈ! ਪੁੱਛੋ ਹੀ ਨਾ ਬਸ ਜੀ!
ਹਾਂਜੀ
ਬਸ ਆਪਾਂ ਉੱਧਰੋਂ ਜਾਈਦਾ ਸੱਚਖੰਡ ਜਾਈਦਾ ਦਰਬਾਰ ਸਾਹਿਬ ਮੱਥਾ ਟੇਕ ਕੇ ਸ਼ਹੀਦ ਸਾਹਿਬ ਜਾਈਦਾ। ਉਹ ਸ਼ਹੀਦ ਸਹਿਬ ਸਾਹਮਣੇ ਗਲੀ ਦੇ ਵਿੱਚ ਉਹ ਹੈਗਾ, ਕੀ ਨਾਮ ਹੈ, ਦੁਕਾਨਾਂ ਹੈਗੀਆਂ ਕੱਪੜਿਆਂ ਦੀ
ਜੀ ਅੰਮ੍ਰਿਤਸਰ ਤੇ ਬਹੁਤ ਬਹੁਤ ਵਧੀਆ ਜਗ੍ਹਾ ਨੇ ਘੁੰਮਣ ਦੀਆਂ ਜਲਿਆਂ ਵਾਲਾ ਬਾਗ ਹੋਗਿਆ ਬਾਗਾ ਬੋਰਡਰ ਹੋ ਗਿਆ ਦਰਬਾਰ ਸਾਹਿਬ ਹੋ ਗਿਆ। ਤੇ ਇੱਕ ਗੁਰਦੁਆਰਾ ਹੋਰ ਸੀ ਉਦੋਂ ਮੈਂ ਨਾਮ ਭੁੱਲ ਜਾਣਾ।
ਹਾਂਜੀ।
ਉਹ ਯਾਰ ਕਿਹੜਾ ਸੀਗਾ? ਤੁਹਾਨੂੰ ਪਤਾ ਹੈ ਕਿ?
ਹੈਲੋ, ਹਾਂਜੀ ਵੀਰ ਜੀ, ਤੁਹਾਡੀ ਆਵਾਜ਼ ਘੱਟ ਘਟ ਰਹੀਆ ਵੀਰ ਜੀ।
ਜੀ, ਉਹ ਨੈਟਵਰਕ ਦਾ ਇਸ਼ੂ ਹੋਣਾ ਹੈ।
ਹਾਂਜੀ, ਹਾਂਜੀ, ਦੱਸੋ ਜੀ।
ਤੇ ਫੇਰ ਕੀ ਕੀਤੇ ਆ, ਤੁਹਾਨੂੰ ਪਤਾ ਦੂਜਾ ਗੁਰਦੁਆਰਾ ਅੰਮ੍ਰਿਤਸਰ ਵਿੱਚ ਕਿਹੜਾ ਹੈ?
ਉਹ ਬਾਬਾ ਬੁੱਢਾ ਸਾਹਿਬ ਨਹੀਂ ਰਹੇ ਹੋ ਤੁਸੀ ਕਿਧਰੇ?
ਨਹੀਂ, ਇੱਕ ਹੋਰ ਵੀ ਸੀ ਇੱਕ।
ਆ, ਹਾਂ, ਭਾਈ ਭਾਗੋ ਸ਼ਾਲੋ ਸਿੰਘ ਜੀ ਦਾ ਵੀ ਗੁਰਦੁਆਰਾ ਹੈਗਾ ਇਹਦੇ ਚੋ ਖੂਹ ਜਿਆ ਬਣਿਆ ਹੋਇਆ ਹਾਂਜੀ ਜਿੱਥੇ ਗੋਏ ਥੱਪ ਕੇ ਗੋਏ ਥਾਪ ਕੀ ਚੜਾਂਦੇ
ਜੀ, ਜੀ, ਜੀ ਹਾਂਜੀ, ਹਾਂਜੀ ਉੱਥੇ ਮੈਂ ਇੱਕ ਵਾਰੀ ਗਿਆ ਸੀ, ਉੱਥੇ ਤਾਂ ਮਤਲਬ ਬੰਦੇ ਇੰਨੇ ਕ ਸਾਰੀ ਸੇਵਾ ਕਰਾਉਂਦੇ ਨੇ ਸਾਰਾ ਮਤਲਬ, ਇਨਾ ਕੁ ਵਧੀਆ ਬਣਿਆ ਹੋਇਆ।
ਜੀ ਬਸ ਜਿਵੇਂ ਸ਼ਰਧਾ ਨਾਲ ਦਿਲ ਨਾਲ ਮੱਥਾ ਟੇਕ ਲੋ, ਜੀ ਬਸ ਉੱਥੇ ਸਾਰੇ ਪਾਸੇ ਵਾਗੁਰੂ ਬੈਠਾ ਹੋਇਆ ਜੀ।
ਜਿੱਧਰ ਬਾਹਰ ਸਹਿਰ ਤੋਂ ਬਾਹਰ ਨਾ, ਕੱਪੜਿਆਂ ਦੀਆਂ ਇੰਨੀ ਕੁ ਦੁਕਾਨਾਂ ਨੇ ਸਾਰੀ ਕੁਆਲਿਟੀ ਦੇ ਕੱਪੜੇ ਮਿਲਦੇ ਨੇ। ਉੱਥੇ ਜੂ ਬੂਟ ਲੈ ਲੋ ਕਿਹੜੇ ਕੱਪੜੇ ਲੈ ਲਓ, ਜੁੱਤੀਆਂ ਲੈ ਲਓ ਚੱਪਲਾਂ ਲੈ ਲੋ ਸੂਟ ਲੈ ਲਓ, ਸਭ ਕੁਛ ਮਿਲਦਾ ਹੈ, ਉੱਥੇ ਦਰਬਾਰ ਸਾਹਿਬ ਤੋਂ ਆ।
ਮਤਲਬ ਜਿਵੇਂ ਆਪਾਂ ਜੀ ਆਪ ਵਰਗੇ ਆਮ ਵਾਲੇ ਬੰਦੇ ਚੱਲ ਜਾਣ ਉਹਨਾਂ ਵਾਸਤੇ ਵੀ ਕੱਪੜੇ ਸਸਤੇ ਤੋਂ ਸਸਤੇ ਪਏ ਨੇ ਜੀ।
ਹਾਂਜੀ, ਉੱਥੇ ਤਾਂ ਕੱਪੜੇ ਸਸਤੇ ਹੀ ਮਿਲਦੇ ਨੇ ਜੋ ਮਤਲਬ ਕਿ ਲੋਕਲ ਬੰਦੇ ਉਹ ਉੱਥੇ ਹੀ ਕੱਪੜਾ ਲੈਂਦਾ ਹੈ।
ਹਾਂਜੀ-ਹਾਂਜੀ ਮਤਲਬ ਕੀ ਕੈਣ ਦਾ ਭਾਅ ਹੈ ਜੀ, ਕਿ ਬਈ ਆਪਾਂ ਆਪਣੀ ਅੱਖੋ ਵੇਖੀ ਚੀਜ਼ ਲਈਏ ਨਾ
ਹਾਂਜੀ, ਜੋ ਆਪ ਕੋ ਸਾਹਮਣੇ ਚੀਜ਼ ਮਿਲ ਗਿਆ ਸਭ ਤੋਂ ਵਧੀਆ ਏ।
ਹਾਂਜੀ ਸਹੀ ਗੱਲ ਐ ਜੀ, ਜੋ ਔਨਲਾਈਨ ਮੰਗਾਈਏ ਤੇ ਤੁਹਾਨੂੰ ਪਤਾ ਹੀ ਹੈ ਫੇਰ ਕਿਵੇਂ ਨਿਕਲਦੀ ਹੈ ਜੀ।
ਤੇ, ਹਾਂਜੀ ਜੀ ਕੀ ਪਤਾ ਲੱਗਦਾ ਕੀ ਆ ਰਿਹਾ- ਕੀ ਨਹੀਂ ਆ ਰਿਹਾ ਹੈ।
ਹਾਂਜੀ- ਹਾਂਜੀ ਸਹੀ ਗੱਲ ਹੈ, ਹੁਨਾਂ ਵੀ ਦੇਖੋ ਨਾ ਕਿੰਨਾ ਪੁਰਾਣਾ ਕੱਪੜਾ ਦੇਰੇ ਨੇ। ਕੀ ਦੇ ਰਹੇ ਨੇ, ਕੁੱਛ ਨੀ ਪਤਾ ਹੁੰਦਾ।
ਕਿ ਕਿਸੀ ਦਾ ਪਹਿਨੇ ਆ ਰਹੇ ਨੇ ਧੋ ਕੇ ਦੇ ਰਹੇ ਨੇ। ਤੇ ਕਮ ਸੇ ਕਮ ਸਾਹਮਣੇ ਤੋਂ ਮਿਲ ਦਾ ਐ।
ਹਾਂ, ਆਪਣੇ ਅੱਖੋਂ ਵੇਖ ਲੈਂਦੇ ਹਾਂ ਫੇਰ ਚੱਕਦੇ ਆ ਜੀ ਸਮਾਨ ਵਗੈਰਾ। ਹਾਂਜੀ, ਹੋਰ ਸੁਣਾਓ ਜੀ? ਕੀ ਬਣਾ ਲਿਆ ਫੇਰ ਅੱਜ ਤੁਸੀਂ? ਕੀ ਬਣਾਇਆ ਖਾਇਆ? ਕੀ ਬਣਾ ਲਿਆ ਮੈਂ ਕਿਹਾ ਅੱਜ ਕੀ ਬਣਾਇਆ?
ਆਲੂ ਦੀ ਸਬਜ਼ੀ ਦੇ ਨਾਲ ਰੋਟੀ।
ਅੱਛਾ ਜੀ ਅੱਛਾ ਬਸ ਜੀ ਆਪਾਂ ਅੱਜ ਖਿਚੜੀ ਚਾੜ ਲਈ ਸੀ।
ਹਾਂ ਹਾਂਜੀ, ਉਹ ਤੇ ਖਿਚੜੀ ਸਭ ਤੋਂ ਵਧੀਆ ਚੀਜ਼ ਹੈ, ਖਿਚੜੀ ਹੋ ਗਿਆ ਵੱਲੀਆ ਹੋ ਗਿਆ, ਤੇ ਖਾਣ ਪੀਣ ਦੀ ਫੇ ਇਹੀ ਚੀਜ਼ਾਂ ਵਧੀਆ ਨੇ।
ਹਾਂਜੀ -ਹਾਂਜੀ ਹੋਰ ਤੁਸੀਂ ਘੁੰਮਣ ਨਹੀਂ ਗਏ? ਗਰਮੀਆਂ ਛੁੱਟੀਆਂ ਪੈ ਗਈਆਂ ਸੀ। ਹਾਂਜੀ -ਹਾਂਜੀ ਮੈਂ ਕਿਹਾ ਤੁਸੀਂ ਗਰਮੀਆ ਛੁੱਟੀਆਂ ਪਈਆਂ ਕਿਧਰ ਘੁੰਮ ਆਏ?
ਅਸੀਂ ਘੁੰਮ ਕੇ ਆਏ ਸੀ ਮਾਲ ਦੇਵਤਾ ਦੇਹਰਾਦੂਨ।
ਅੱਛਾ -ਅੱਛਾ ਜੀ ਉਹ ਤੇ ਕੀ ਹਿਸਾਬ ਨਹੀਂ ਆਪਾਂ ਤੇ ਕਿਧਰ ਗਏ ਨੀ ਅ ਪੂਰੀ ਘਰੇ ਬਿਤਾਲੀ ਛੁੱਟੀਆਂ ਅੱਸੀ ਹਾਂਜੀ, ਉਹੀ ਮੈਂ ਪੁੱਛਣਾ ਸੀ। ਤੁਸੀਂ ਵੀ ਕੀ ਕਿੰਨੇ ਮਤਲਬ ਕੀ ਹਿਸਾਬ ਕਿਤਾਬ ਹੈ ਦੇਹਰਾਦੂਨ ਜਾਣ ਦਾ?
ਮਤਲਬ ਤਿਆਗੁਨ ਅਸੀਂ ਗਏ ਤੇ ਇੱਕ ਛੋਟਾ ਜਾ ਛੋਟਾ ਆਤੀ ਹੁੰਦੇ ਨਾ ਉਸ ਤੇ ਗਏ ਥੇ ਅਠਾਰਾਂ- ਉੱਨੀ ਬੰਦੇ ਸੀਗੇ ਅੱਸੀ। ਸਾਰਾ ਆਪਣਾ ਖਾਣ ਪੀਣ ਦਾ ਸਮਾਨ ਇਧਰੋਂ ਲੈ ਕੇ ਗਏ ਸੇ ਤੇ ਫੇਰ ਅ ਕੀ ਕੈਤੇ ਖਾਣ- ਪੀਣ ਦਾ ਬਰਤਨ ਸਾਰਾ ਸਮਾਨ ਅਸੀਂ ਇੱਥੋਂ ਹੀ ਲੈ ਕੇ ਗਏ ਸੀ, ਤੇ ਉੱਥੇ ਨਹਾਏ ਸੀ ਮਾਲ ਦੇਵਤਾ ਤੇ। ਤੇ ਸਾਰੀ ਫੈਮਲੀ ਮਿਲ ਕੇ ਇੰਜੋਏ ਕੀਤਾ।
ਹਾਂਜੀ -ਹਾਂਜੀ ਕੀ ਖਰਚਾ ਪੈ ਗਿਆ ਹੋਣਾ ਭਾਜੀ?
ਜੀ ਪੈ ਗਿਆ ਹੋਣਾ ਪੱਚੀ ਕੁ ਹਜ਼ਾਰ।
ਅੱਛਾ, ਪੱਚੀ ਹਜ਼ਾਰ ਰੁਪਇਆ ਲੱਗ ਗਿਆ ਜੀ, ਹਾਲੇ ਖਾਣਾ- ਪੀਣਾ ਆਪਣਾ ਕਰਿਆ ਤੁਸੀਂ।
ਜੀ ਉੱਥੇ ਤੇ ਫੇਰ ਮਹਿੰਗਾ ਮਿਲਦਾ ਦੇਖੋ। ਅਸੀਂ ਆਪਣਾ ਸਮਾਨ ਲੈਕੇ ਜਾਈਏ, ਕਿਸ ਦੇ ਭਰੋਸੇ ਕਿਉਂ ਰਹੀਏ।
ਸਹੀ ਗੱਲ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਬਾਹਰ ਦਾ ਖਾਣ ਦਾ ਵੀ ਹਾਲ ਕੋਈ ਨੀ ਹੈਗਾ, ਤੁਹਾਨੂੰ ਪਤਾ ਹੀ ਹੈ ਮਿਲਾਵਟ
ਆਪ ਨਾਲ ਹਲਵਾਈ ਲੈ ਕੇ ਗਏ ਸੀ, ਕਿਉਂਕਿ ਬੰਦੇ ਕੀ ਸੀ ਆਪਣੀ ਜਿਆਦਾ ਤੇ ਫੇਰ ਉਸਨੇ ਸਭ ਨੂੰ ਬਣਾ ਕੇ ਖਿਲਾਇਆ, ਆਲੂ ਚਾਲ, ਮੈਕਰੋਨੀ, ਮੈਗੀ ਤੇ ਪਤਾ ਨੀ ਕੀ- ਕੀ ਖਾਇਆ ਸੀ।
ਅੱਛਾ ਦਿੱਤਾ, ਉਹੀ ਤਾਂ ਕੇਹ ਰਏ ਆ, ਆਜ ਕੱਲ੍ਹ ਬਾਹਰ ਤੋਂਨੂੰ ਪਤਾ ਏ ਗੰਦੇ ਮੰੰਦੇ ਹੱਥ ਆਪਣਾ ਬਣਾ ਦਿੰਦੇ ਨੇ ਹਾਈਜੀਨ ਮੇਨਟੇਨ ਕਰਦੇ ਨੀ ਹੈਗੇ।
ਤਿੰਨ ਗੜਵੀ ਚ ਗੰਦੇ ਹਾਥ ਬਿਨਾਂ ਨਾਤੇ ਤੋਏ ਖਾਣਾ ਬਣਾ ਤਿਆ।
ਹਾਂਜੀ-ਹਾਂਜੀ ਬਾਸ ਜੀ ਫ ਤਾਂਹੀ ਥੋੜਾ ਵੇਹਮ ਸਾ ਆਂਦਾ ਹੈ।
ਹਾਂਜੀ ਵੈਮ ਆਂਦਾ ਏ, ਆਪ ਆਪਣਾ ਕਾਰ ਦਾ ਖਾਣਾ ਸਭ ਤੋਂ ਵਧੀਆ ਹੁੰਦਾ ਹੈ।
ਹਾਂਜੀ ਏਹ ਤੇ ਹੈ ਈ ਐ ਜੀ। ਅ ਅੱਜ ਕੱਲ੍ਹ ਦੇ ਨਿਆਣੇ ਨੀ ਮੰਨਦੇ ਨਾ ਜੀ ਪਤਾ ਤੁਹਾਨੂੰ ਬਾਹਰ ਦਾ ਖਾ ਕੇ ਜ਼ਿਆਦਾ ਖੁਸ਼ ਹੁੰਦੇ ਨੇ।
ਬਾਹਰ ਦਾ ਖਾਣਾ ਹੈ ਜੰਕ ਫੂਡ ਖਾਣਾ ਹੈ ਬਰਗਰ ਚੋਮੀਨ
ਹਾਂਜੀ ਬਸ ਜੀ। ਇਹਨਾਂ ਪਿੱਛੇ ਆਪਣੀ ਹਾਰੀ ਮੰਣਨੀ ਪੈਂਦੀ ਤੁਹਾਨੂੰ ਪਤਾ ਹੀ ਹੈ ਬੱਚਿਆਂ ਪਿੱਛੇ ਚੱਲਦੀ ਪੈਣੀ। ਹਾਂਜੀ, ਜਵਾਂ ਈ ਸਹੀ ਗੱਲ ਜੀ।
ਲੇਕਿਨ ਉਹ ਮੰਨਦੇ ਨੀ ਮੈਨੂੰ ਉੱਧਰ ਤਾਂ ਹੀ ਪਸੰਦ ਹੈ ਬੱਚਿਆਂ ਹੀ ਕਰਦੇ ਨੇ।
ਹਾਂਜੀ, ਬਸ
ਹੋਰ ਤੁਸੀਂ ਮਤਲਬ ਕਿੱਧਰੋਂ ਪਿਛਲੇ ਸਾਲ ਗਏ ਸੀ ਪਿਛਲੇ ਸਾਲ ਤੇ ਘੁੰਮਣ ਗਏ ਹੋਣੇ ਤੁਸੀਂ ਵੀ? ਗਏ ਸੀ, ਕਿੱਥੇ ਘੁੰਮਣ? ਹਾਂਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ। ਹੈਲੋ। ਫੇਸ ਪਾਉਡ ਠੀਕ ਹੈ ਜੀ, ਸਤਿ ਅਕਾਲ ਅਰੇ ਉਸ ਆਵਾਜ਼ ਨੀ ਆ ਰਹੀ